ਹੈਲੋ।
ਭੈਣ ਸਤਿ ਸ਼੍ਰੀ ਅਕਾਲ, ਕੀ ਹਾਲ ਏ ਭੈਣ?
ਵਧੀਆ ਜੀ, ਤੁਸੀ ਸੁਣਾਓ? ਕੁਛ ਨਹੀਂ ਬਸ ਫ੍ਰੀ ਹੋਏ ਦੇ ਆ, ਹੋਰ ਕੀ ਕਰਨਾ ਅਸੀਂ।
ਹਾਂਜੀ, ਹਾਂਜੀ, ਹਾਂਜੀ। ਭੈਣ
ਹੋਰ ਸੁਣਾਓ? ਹੋਰ ਡਿਨਰ ਵੀ, ਸਭ ਵਧੀਆ ਜੀ।
ਹੂੰ, ਰੋਟੀ ਖਾ ਲਿਤੀ ਨੇ
ਰੋਟੀ ਖਾ ਲਿੱਤੀ।
ਅੱਛਾ ਜੀ। ਭੈਣ ਕੀ ਹਾਲ-ਚਾਲ ਹੈ ਤੁਹਾਡਾ, ਮਤਲਬ ਕਿ ਮਹਿੰਗਾਈ ਮਹਗਈ ਦਾ ਕੀ ਸਿਸਟਮ ਹੈਗਾ?
ਮਹਿੰਗਾਈ ਤੇ ਜੀ ਸਭ ਪਾਸੇ ਵੱਧਦੀ ਹੋਈ ਹੈ, ਤੁਹਾਨੂੰ ਪਤਾ ਹੀ ਹੈ।
ਹੂੰ, ਉਹ ਤੇ ਹੈ ਹੀ ਏ ਭੈਣ।
ਅੱਜ-ਕੱਲ੍ਹ ਸਕੂਲਾਂ ਚ ਦੇਖੋ ਛੋਟੇ-ਛੋਟੇ ਬੱਚਿਆਂ ਦੀ ਇੰਨੀਆਂ-ਇੰਨੀਆਂ ਫੀਸਾਂ ਨੇ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਇੰਨੀ ਮੁਸ਼ਕਿਲ ਹੋ ਦੀ ਬੱਚੇ ਪੜ੍ਹਾਣੇ ਅੱਜ ਦੇ ਟਾਈਮ ਇੰਨੇ ਔਖੇ ਨੇ ਇੰਨਾ ਕੋ ਹੱਦ ਨਹੀਂ।
ਬਹੁਤ ਜ਼ਿਆਦਾ ਭੈਣ ਬਹੁਤ ਜ਼ਿਆਦਾ, ਪਹਿਲਾਂ ਦੇਖੋ, ਸਾਡੇ ਟਾਈਮ ਵਿੱਚ ਜਿਵੇਂ ਇੱਕੋ ਕੱਚੇ ਪੇਪਰ ਔਰ ਪੱਕੇ ਪੇਪਰ ਦੋ ਤਰ੍ਹਾਂ ਦੇ ਪੇਪਰ ਪੇਪਰ ਹੁੰਦੇ ਸੀ, ਅੱਜ ਦੇ ਟਾਈਮ ਵੇਖੋ ਭੈਣ ਫਸ਼ਟ ਸਮੈਸਟਰ, ਸੈਕਿੰਡ ਸਮੈਸਟਰ ਅੱਛਾ, ਫਸ਼ਟ ਸਮੈਸਟਰ ਤੁਹਾਡੀ ਅਲੱਗ ਕਿਤਾਬਾਂ ਹੋਣਗੀਆਂ, ਫੇਰ ਤੁਹਾਡਾ ਸਮੈਟਰ ਸਟਾਰਟ ਹੋਏਗਾ, ਫੇਰ ਤੁਹਾਨੂੰ ਅਲੱਗ ਕਿਤਾਬਾਂ ਫੇਰ ਹੋਰ ਲੈਣੀਆਂ ਪੈਣਗੀਆਂ। ਹੂੰ ਡਬਲ-ਡਬਲ ਮਤਲਬ ਕੀ ਖਰਚਾ ਵੱਧ ਗਿਆ।
ਬਸ ਖੁਦ ਵਧਾਏ ਹੋਏ ਨੇ ਇਹਨਾਂ ਨੇ, ਅਸੀਂ ਲੋਕ ਖੁਦ ਕਹਿੰਦੇ ਹਾਂ ਜੀ ਬੱਚੇ ਵੱਡੇ ਸਕੂਲਾਂ 'ਚ ਪਾਵਾਣੇ ਨੇ, ਦੇਖੋ ਜੀ ਜੇ ਬੱਚੇ ਨੇ ਪੜ੍ਹਨਾ ਏ ਨਾ ਤੇ ਉਹਨੇ ਸਰਕਾਰੀ ਸਕੂਲ ਚ ਵੀ ਪੜ੍ਹ ਜਾਣਾ।
ਉਹ ਤਾਂ ਹੈ ਹੀ ਹੈ ਭੈਣ, ਬੱਚਾ ਲਾਇਕ ਹੋਣਾ ਚਾਹੀਦਾ।
ਬਿਲਕੁਲ ਬੱਚੇ ਦੇ ਮਨ 'ਚ ਇਹ ਚੀਜ਼ ਹੋਣੀ ਚਾਹੀਦੀ, ਕਿ ਮੈਂ ਪੜ੍ਹਨਾ ਹੈ ਮੈਂ ਕੁਛ ਬਣਨਾ ਹੈ।
ਉਹ ਤੇ ਹੈ ਹੀ ਹੈ ਭੈਣ, ਪਹਿਲਾਂ ਸਕੂਲ ਵਾਲਿਆਂ ਨੇ ਬਣਾ ਦਿਤਾ ਸੀ ਦਾ ਧੰਦਾ। ਇਹਨਾਂ ਨੇ ਬਣਾ ਲਿਤਾ ਵਪਾਰ। ਹੁਣ ਇਹ ਵੇਖੋ ਸਾਡੇ ਟਾਈਮ ਵਿੱਚ ਟਿਊਸ਼ਨਾ ਹੋਣ ਦੀਆਂ ਸੀ। ਇੱਕ ਪੰਜ ਸੌ ਰੁਪਏ ਸ ਪੰਜ ਸੌ ਰੁਪਏ ਅਸੀਂ ਚਾਰ ਪੰਜ ਸਬਜੈਕਟਾਂ ਟਿਊਸ਼ਨਾਂ ਪੜ੍ਹ ਲੈਂਦੇ ਸੀ, ਤਾ ਹੁਣ ਸਾਡੇ ਬਚ ਬੱਚੇ ਵੇਖ ਲਓ ਇੱਕ ਮਤਲਬ ਕਿ ਮੇਰੇ ਬੱਚੇ ਦੀ ਮੈਥ- ਮੈਥ ਦੀ ਟਿਊਸ਼ਨ ਭੈਣ ਦੋ ਹਜ਼ਾਰ ਰੁਪਏ ਦੀ ਹੈਗੀ ਨੇ।
ਹਾਂ, ਬਿਲਕੁਲ ਹੈਗੀ ਐ।
ਇੱਕ ਸਬਜੈਕਟ ਦੇ ਦੋ ਹਜ਼ਾਰ ਰੁਪਏ ਦੀ ਹੈਗੀ ਨੇ, ਔਰ ਤਿੰਨ ਸਬਜੈਕਟ ਦੀ ਮੈਥ, ਸਾਇੰਸ ਔਰ ਇੰਗਲਿਸ਼ ਤਿੰਨਾਂ ਦੀ ਦੋ ਹਜ਼ਾਰ ਪੰਦਰਾਂ ਸੌ ਔਰ ਇਕ ਪੰਦਰਾਂ ਸੌ। ਬਸ ਤੀ, ਪੈਂਤੀ ਚਾਰ ਹਜ਼ਾਰ ਰੁਪਏ ਖਾਲੀ ਟਿਊਸ਼ਨ, ਟਿਊਸ਼ਨ ਦਾ ਖਰਚਾ ਜਾਂਦਾ।
ਉਹ ਤਾਂ ਹੈ ਹੀ ਹੈ, ਬੱਚਿਆਂ ਦੇ ਬੜੇ ਅੱਜ ਕੱਲ੍ਹ ਨਾ ਫੀਸਾਂ ਵਗੈਰਾ ਵੀ ਇੰਨੀਆਂ ਨੇ। ਕਿ ਬੰਦਾ ਘਰ ਚਲਾਏ, ਕਿ ਬੱਚਿਆਂ ਨੂੰ ਪੜ੍ਹਾਏ।
ਬੱਚਿਆਂ ਨੂੰ ਪੜਾਵੇ ਹੁਣ ਤੇ ਭੈਣ ਬੜਾ ਔਖ ਹੋ ਗਿਆ ਇਸ ਚੀਜ਼ ਦਾ।
ਬੜਾ ਔਖਾ ਜੀ ਅੱਜ ਦੇ ਟਾਈਮ ਚ ਅਤੇ ਲੋਕੀ ਕਹਿੰਦੇ ਨੇ ਵੀ ਬੱਚਿਆਂ ਨੂੰ ਪੜ੍ਹਾਈਏ ਤੇ ਪੜ੍ਹਾਈਏ ਕਿੱਦਾਂ।
ਹਾਂਜੀ-ਹਾਂਜੀ ਜੀ ਹੁਣ ਪੇਹਲੇ ਜਿਵੇਂ ਅਸੀਂ ਪੜ੍ਹਦੇ ਸੀ ਜਿਵੇਂ ਸਾਡੀ ਕਿਤਾਬਾਂ ਹੂੰਦੀ ਸੀ। ਆ ਸਾਡਾ ਛੋਟਾ ਭਰਾ ਹੁੰਦਾ ਸੀ ਓ ਕਿਤਾਬ ਓ ਵੀ ਪੜ੍ਹ ਲੈਂਦਾ ਸੀ ਅਗਲੇ ਸਾਲ ਲੇਕਿਨ ਹੁਣ ਦੇ ਟਾਈਮ ਵੇਖ ਲੌ ਹਰ ਹਰ ਸਾਲ ਸਭ ਕੁਛ ਸਾਰੇ ਸਬਜੈਕਟ ਚੇਂਜ ਹੋ ਜਾਂਦੇ ਸਾਰੇ ਕਲਾ ਸਭ ਚੀਜ਼ਾਂ ਚੇਂਜ ਹੋ ਜਾਂਦੀਆ ਨ। ਪੈਣ ਹੁਣ ਉਹ ਕਿਤਾਬਾਂ ਰੱਦੀ ਬਣ ਜਾਂਦੀਨ ਔ, ਨੀ ਤੇ ਸਾਡੇ-ਸਾਡੇ ਟਾਈਮ ਚ ਸਾਡੀ ਕਿਤਾਬਾਂ ਅੱਗੇ ਬੱਚੇ ਤੱਕ ਪੜ੍ਹਦੇ ਸੀ।
ਹਾਂ-ਹਾਂ ਅਸੀਂ ਜੇ ਮੰਨ ਲੋ ਤਿੰਨ ਭੇਣ-ਭਰਾ ਹੁੰਦੇ ਸੀ ਨਾ ਸਭ ਤੋਂ ਵੱਡੇ ਨੇ ਪਹਿਲੇ ਪੜਨੀ ਤੇ ਜ ਉਹਨੇ ਅਗਲੀ ਕਲਾਸ ਜਾਣਾ ਇਹ ਬੁੱਕਾਂ ਛੋਟੇ ਨੂੰ ਤੇ ਜੇ ਛੋਟਾ ਅਹੀ ਤਾਂ ਦੋ ਸਾਲ ਰੱਖ ਦਿੰਨੀ ਐ ਕਿ ਐ ਪੜ੍ਹ ਲਏਗਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਹਾਂਜੀ।
ਤੇ ਜੀ ਏ ਇੰਨੇ-ਇੰਨੇ ਮਹਿੰਗੇ ਸੈੱਟ ਆਂਦੇ ਨੇ ਰੱਦੀ ਵਾਲਾ ਵੀ ਨਈ ਕੁਛ ਦੇ ਕੇ ਜਾਂਦਾ।
ਹਾਂ ਤੇ ਦੂਜਾ ਸੈੱਟ ਵੀ ਸਾਨੂੰ ਦੁਕਾਨ ਏ ਸਕੂਲ ਤੋਂ ਹੀ ਲੈਨੇ ਪੈਂਦੇ ਨ। ਪੇਲੇ ਤੇ ਅਸੀਂ ਬਾਰ ਕਿਤਾਬਾਂ ਵਾਲੀ ਦੁਕਾਨ ਤੋਂ ਲੈ ਲੈਂਦੇ ਸੀ। ਹੁਨ ਤੇ ਹੁਨ ਤੇ ਕਹਿੰਦੇ ਸਕੂਲ ਵਾਲੇ ਕਹਿੰਦੇ ਬ ਸਾਡੀ ਕਿਤਾਬਾ ਲੋ। ਉਹ-ਉਹ, ਹਾਂਜੀ-ਹਾਂਜੀ ਉਹ ਜੀ ਐਸ ਟੀ ਪੈ ਕੇ ਇੰਨੀ ਮਹਿ ਮਹਿੰਗੀ ਕਿਤਾਬਾਂ ਪੈਂਦੀ ਨਾ ਭੈਣ। ਕਿ ਬੁਰੇ ਹਾਲ, ਓਈਔ ਉਸ ਤੋਂ ਅੱਧਾ ਰੇਟ ਸਾਨੂੰ ਬਾਰ ਮਿਲਦਾ ਲੇਕਿਨ ਬਾਰ ਵਾਲੀ ਕਿਤਾਬਾਂ ਉਹ ਚੱਲਦੀ ਨੀ। ਉ ਕਹਿੰਦੇ ਨੇ ਬਾਰ ਵਾਲੇ ਰਾਇਟਰ ਕੋਈ ਹੋਰ ਹੈਗੇ ਨੇ ਸਾਡੇ ਸਕੂਲ ਵਾਲੇ ਰਾਇਟਰ ਕੁਛ ਹੋਰ ਹੈਗੇ ਨ।
ਜੀ ਹਾਂਜੀ।
ਏਨਾਂ ਨੇ ਹੁਨ ਬਲਕਿ ਦੁਪਹਿਰ ਦੀ ਰੋਟੀ ਵੀ ਹੁਣ ਸਕੂਲ ਦੀ ਤਰਫੋਂ ਮਿਲਦੀ ਨੇ।
ਅੱਛਾ ਜੀ ਔ ਕਿਔ।
ਓ ਪਤਾ ਨੀ ਕਹਿੰਦੇ-ਕਹਿੰਦੇ ਘਰੋਂ ਕਹਦੇ, ਕਹਦੇ ਘਰੋਂ ਰੋਟੀ ਨੀ ਚੱਲੇਗੀ ਨਾ ਤੁਸੀਂ ਘਰ ਦੀ ਰੋਟੀ ਖਾਓਗੇ।
ਅੱਛਾ ਜੀ।
ਹਾਂਜੀ ਸਾਡੇ ਬੱਚੇ ਦੇ ਕਹਿੰਦੇ ਕਹਦੇ ਦੁਪਹਿਰ ਦੀ ਰੋਟੀ ਸਕੂਲ ਸ ਹੀ ਮਿਲੇਗੀ ਆਪ ਕੋ ਉਹ ਸਕੂਲ ਦੀ ਰੋ ਤੇ ਮਤਲਬ ਕੀ ਉਹ ਵੀ ਮੰਥਲੀ ਪੈਕਜ ਉਹਨਾ ਨੇ ਸਾਡੇ ਵਾਸੇ ਬਨਾ ਤੇ ਅਲੱਗ ਤੋਂ, ਬਈ ਰੋਟੀ ਰੋ ਤੁਹਾਨੂੰ ਰੋਟੀ ਦਾ ਇੰਨਾ ਖਰਚਾ ਪੈਣਾ। ਹਾਂਜੀ, ਮੰਥਲੀ ਤੁਹਾਨੂੰ ਪੈਕੇਜ ਫੀਸ-ਫੀਸ ਤੋਂ ਇਲਾਵਾ ਤੁਹਾਨੂੰ ਏ ਪੈਕੇਜ ਲੈਣਾ ਪਏਗਾ ਮੰਥਲੀ ਤੁਹਾਡੇ ਫੀਸ ਦਾ।
ਕਮਾਈ ਦੇ ਜ਼ਰੀਏ ਬਨਾਏ ਦੇ ਨੇ ਜੀ।
ਬਸ ਬਸ ਉਹੀ ਬੈ ਧੰਦਾ ਬਣਾ ਦਿੱਤਾ ਇਹਨਾਂ ਨੇ ਇੱਕ ਚੀਜ਼ ਦਾ ਧੰਦਾ ਬਣਾਇਆ ਦਾ।
ਹਾਂਜੀ
ਹੂੰ ਉਹ ਹੁਣ ਪਹਿਲੇ ਦੇ ਟਾਈਮ ਇਹ ਵੇਖੋ ਕੀ ਕਹਿੰਦੇ ਨ ਕੋਈ ਲੈਪਟੋਪ ਨੀ ਹੁੰਦਾ ਸੀ ਕੋਈ ਸਾਡੇ ਕੋਲ ਫੋਨਾਂ ਦੀ ਸੁਵਿਧਾ ਨੀ ਹੇਗੀ ਸੀ। ਸੀ ਫਿਰ ਵੀ ਬੱਚੇ ਕਿੰਨੇ ਲਾਇਕ ਹੁੰਦੇ ਸੀ ਔਰ ਅੱਜ ਦੇ ਟੇਮ ਤੁਹਾਡਾ ਕਰੋਨਾ ਟੇਮ ਨਿਕਲਿਆ ਤੁਹਾਡੇ ਸਾਮਣੇ ਘਰ ਬੈਠ ਕੇ ਬੱਚੇ ਨੇ ਮਤਲਬ ਕਿ ਪੜ੍ਹਾਈ ਕੀਤੀ ਏ ਲੈਪਟੋਪ ਨਾਲ ਪੜੇ ਨੇ। ਤੇ ਓ ਫ ਓ ਸਾਰਾ ਖਰਚਾ ਕਿ ਮ ਮਾਪਿਆਂ ਨੇ ਹੀ ਚੱਕਿਆ ਹੁਣ ਕਈ ਬੰਦੇ ਅਫੋਡ ਨੀ ਕਰ ਪਾਂਦੇ ਲੈਪਟੋਪ ਨੂੰ।
ਹਾਂਜੀ-ਹਾਂਜੀ
ਵਿਚਾਰਿਆਂ ਨੇ ਲੈਪਟੋਪ ਵੀ ਲਗਾਇਆ ਕਾਰ ਵਾਈਫਾਈ ਦਾ ਕਨੈਕਸ਼ਨ ਵੀ ਦਿੱ ਤਾਂ ਇੰਨਾ ਖਰਚਾ ਕੀਤਾ ਕਿ ਸੀ ਇੱਕ ਬੱਚੇ ਵਾਸਤੇ। ਕਹਿੰਦੇ ਜੀ ਸਾਡੇ ਟਾਈਮ ਚ ਕੋਈ ਐਵੇ ਚੀਜ਼ਾਂ ਹੈਗੀ ਸੀ ਭੇਨ ਉਹੀ ਉਸ ਉਹਹੀ ਉਹ ਸਲੇਟ ਹੁੰਦੀ ਸੀ ਬੱਤੀ ਹੁੰਦੀ ਸੀ ਉਹਦੇ ਨਾਲ ਹੀ ਪੜ੍ਹਾਂਦੇ ਸੀ।
ਬਿਲਕੁਲ ਮੈਂ ਕਹਿੰਦੀ ਸਾਡਾ ਟਾਈਮ ਸਗੋਂ ਚੰਗਾ ਟਾਈਮ ਸੀ ਮੈਂ ਤਾਂ ਇਹ ਕਵਾਂਗੀ।
ਹਾਂਜੀ-ਹਾਂਜੀ- ਹਾਂਜੀ- ਹਾਂਜੀ ਹਾਂ ਅੱਜ ਦਾ ਟਾਈਮ 'ਤੇ ਭੈਣੂੰ ਔਖਾ ਬੜ ਹੋ ਗਿਆ।
ਹਾਂ, ਕੁਝ ਵਕਤ ਆਪਣੇ ਘਰਦਿਆਂ ਨੂੰ ਕੁਝ ਵਕਤ ਅਸੀਂ ਖੇਡਾਂ ਨੂੰ ਕੁਝ ਵਕਤ ਆਪਣਾ ਆਪਸ 'ਚ ਟਾਈਮ ਬਿਤਾ ਤਾਂ ਸਕਦੇ ਸੀ ਨਾ।
ਅੱਜ ਦੇ ਟਾਈਮ ਭੈਣ ਖੇਡਾਂ ਰਹਿ ਹੀ ਨੀ ਗਿਆ ਬਿਲਕੁਲ ਵੀ ਆੱਜ ਤੁਸੀਂ ਕਿਸੇ ਵੀ ਗਰਾਊਂਡ ਵਿੱਚ ਚ ਲਿਆਓ ਸਾਰੇ ਗਰਾਊਂਡ ਤੁਹਾਨੂੰ ਖਾਲੇ ਬੈ ਮਿਲਣਗੇ ਬੱਚੇ ਕੀ ਕਰਦੇ ਪਏ ਨੇ ਬੱਚੇ ਇੰਸਟਾਗ੍ਰਾਮ 'ਤੇ ਲੱਗੇ ਹੋਣ
ਹਾਂ, ਸਹੀ ਹੈ ਸਹੀ ਹੈ।
ਕਹਿੰਦੇ ਸਰੀਰ ਦਾ ਜਿਹੜਾ ਵਿਕਾਸ ਹੁੰਦਾ ਨਾ ਭੈਣ ਉਹ ਹਰ ਚੀਜ਼ ਨਾਲ ਮਿਲ ਕੇ ਹੁੰਦਾ ਹੈ। ਤੇ ਉਹਦੇ 'ਚ ਖੇਡ ਕੂਦ ਵੀ ਆਉਦੀ ਹੈ। ਅਗਰ ਤੁਸੀਂ ਖੇਡੋਗੇ ਕੁਦੋਗੇ ਨਹੀਂ ਤਾਂ ਤੁਹਾਡਾ ਮਾਨਸਿਕ ਵਿਕਾਸ ਪ੍ਰੋਪਰ ਨੂੰ ਹੁੰਦਾ।
ਬਿਲਕੁਲ- ਬਿਲਕੁਲ।
ਕਿਹਿੰ ਜੀ ਅੱਜ ਦਾ ਟਮ ਬੱਚਾ ਮੋਬਾਇਲ ਉੱਤੇ ਡਿਪੈਂਡ ਹੀ ਇੰਨਾ ਹੋ ਗਿਆ। ਕਿ ਉਹਨੂੰ ਸਵੇਰੇ ਉੱਠਦੇ ਰਾਤੀ ਸਣਦੇ ਮੋਬਾਇਲ ਹੀ ਚਾਹੀਦਾ ਐ।
ਅਸੀਂ ਬੱਚਿਆਂ ਨੂੰ ਤਾਂ ਬਾਅਦ 'ਚ ਦੋਸ਼ ਦਵਾਂਗੇ ਪਹਿਲੇ ਅਸੀਂ ਖੁਦ ਹਾ। ਇਹਦੇ ਜ਼ਿੰਮੇਵਾਰ ਅਸੀਂ ਹਾਂ ਅਸੀਂ ਅੱਖ ਬਾਅਦ 'ਚੋਂ ਖੋਲ੍ਹਦੇ ਹਾਂ ਪਹਿਲੇ ਆਪਣੇ ਸਰਾਹਣੇ ਕੋਲੋਂ ਫੋਨ ਲੱਭਦੇ ਆ।
ਆਹੋ ਹਾਂ ਉਹ ਤਾਂ ਹੈ ਹੀਏ ਮੈਂ ਕਹਿ ਜੇ ਸਾਡੇ ਬੈਡ ਉੱਤੇ ਅਗਰ ਮੋਬਾਈਲ ਨਹੀ ਨੀਦ ਨਹੀਂ ਆਂਦੀ।
ਅਤੇ ਠੀਕ ਅਸੀਂ ਇਹ ਚੀਜ਼ ਕਰਾਂਗੇ ਅਤੇ ਸਾਡੇ ਬੱਚੇ ਵੀ ਇਹੀ ਸਿੱਖਣਗੇ।
ਅਹੀਂ ਸਿੱਖਣਗੇ, ਹੁਣ ਸਾਡੇ ਛੋਟੇ ਘ ਦੀ ਸਭ ਤੋਂ ਛੋਟੀ ਕੁੜੀ ਹੈ ਭੈਣ ਉਹ ਰੋਟੀ ਤਾਂ ਖਾਏਗੀ ਨਹੀਂ ਅਗਰ ਉਹਦੇ ਸਾਹਮਣੇ ਮੋਬਾਇਲ ਲੱਗਿਆ ਹੋਏਗਾ। ਉਹ ਚੀਨੂੰ ਟਟੀਨੂੰ ਪਤਾ ਨੀ ਕਿਹੜਾ ਨਾਟਕ ਵੇਖਦੀ ਨੇ। ਉਹ ਨਾਟਕ ਵੇਖੀਗੀ ਤੇ ਰੋਟੀ ਜਾਏਗੀ ਨਹੀਂ ਤੇ ਉਹ ਰੋਟੀ ਵੀ ਨੀ ਖਾਂਦੀ।
ਬਸ ਆਤਾਂ ਰਹਿ ਗਈਆਂ ਜਿਵੇਂ।
ਹਾਂ ਅੱ ਹੀ ਅਸੀਂ ਪਵਾਈਏ। ਉਹ ਰੋਂਿੰਦੀ ਸੀ ਅਸੀਂ ਹਾਤ ਮੋਬਾਇਲ ਦੇਂਦੇ ਸੀ ਉਹ ਕੁਛ ਵੀ ਕਰਦੇ ਸੀ ਅਸੀ ਹਾਤ ਮੋਬਾਇਲ ਦੇ ਦਿੰਦੇ ਸੀ ਵੀਈ ਇਹ ਲੱਗੀ ਰਹੇ ਕਿਸੇ ਤਰੀਕੇ ਨਲ ਤੇ ਅੱਜ ਇੰਨਾ ਲੋਸ ਹੋ ਗਿਆ ਇਸ ਚਜ਼ ਦਾ ਘੱਟ ਦਾ ਘਟ ਪੈ ਗਿਆ ਕਿ ਉਹ ਰੋਟੀ ਵੀ ਬਿਨਾਂ ਮੋਬਾਈਲ ਤੋਂ ਖਾਂਦੀ ਨੀ ਬਿਲਕੁਲ ਵੀ।
ਫਿਰ ਸਾਡੇ ਟਾਈਮ 'ਤੇ ਤਾਂ ਫੋਨ ਅਸੀਂ ਵੇਖੇ ਕਦੋਂ ਨੇ। ਜਦੋਂ ਅਸੀਂ ਦਸਵੀ ਬਾਰਵੀਂ ਕਲਾਸਾਂ 'ਚ ਹੋਏ ਐ। ਹਾਂ ਉਹ ਵੀ ਗਲੀਆਂ ਚ ਹੁੰਦੇ ਸੀ ਕਿਸੇ -ਕਿਸੇ ਘਰ।
ਹਾਂ, ਕਿਸੇ-ਕਿਸੇ ਘਰ ਹੁੰਦੇ ਸੀ ਭੈਣ ਠੀ ਕਹਿਦੀ ਤੂੰ। ਹਮ ਨ ਤੇ ਅ ਅੱਜ ਦੇਖਲੋ ਅੱਜ ਮੈਂ ਕਹਿ ਜੀ ਦਸਵੀਂ ਕਲਾਸ ਦਾ ਬੱਚਾ ਐ ਸਾਲਾਂ ਦਾ ਬੱਚਾ ਹੋਏਗਾ ਤੇ ਉਹਦੇ ਜੇਬ ਚ ਮੋਬਾਇਲ ਮਿਲਲੇਗਾ ਨੀ। ਸਕੂਲ ਟਾਈਮ ਦਾ ਬੱਚਾ ਅਸੀਂ- ਅਸੀਂ ਕਿਦਾਂ ਡਰਦੇ ਸੀ ਬ ਸਾਨੂੰ ਕੋਈ ਟੀਚਰ ਸਾਨੂੰ ਪਕੜਨਾ ਲਵੇ ਸਾਡੇ ਸਾਡੇ ਕੋਲ ਮੋਬਾਈਲ ਹੈਗਾ ਤੇ ਤੇ ਅੱਜ ਦੇ ਅੱਜ -ਕੱਲ੍ਹ ਦੇ ਬਿਲਕੁਲ ਓਕੇ ਹੋ ਗਿਆ ਤੁਸੀਂ ਸਕੂਲ ' ਹੀ ਮੋਬਾਈਲ ਲੈ ਕੇ ਜਾ ਸਕਦੇ ਹੋ।
ਕੁਝ ਨਹੀਂ ਕਹਿੰਦੇ ਅੱਜ- ਕੱਲ੍ਹ ਤਾਂ ਮੈਡਮਾਂ ਨੂੰ ਡਾਂਟਣ ਦਾ ਵੀ ਹੱਕ ਹੈ ਨਹੀਂ ਬੱਚਿਆਂ ਨੂੰ।
ਨਾ ਜੀ ਨਾ ਬੜੇ ਭੈਣ ਕਿ ਸੁਣਦੇ ਉਹ ਸੁਣਦੇ ਅਸੀਂ ਵੀ ਬਾਈ ਕਿਸੇ ਟੀਚਰ ਨੇ ਬੱਚੇ ਨੂੰ ਡਾਂਟਿਆ ਤੇ ਬੱਚੇ ਨੇ ਟੀਚਰ ਦੇ ਉੱਤੇ ਅਟੈਕ ਕੀਤਾ ਐ।
ਹਾਂ ਇਹ ਚੀਜ਼ਾਂ ਇਹ ਅੱਜ -ਕੱਲ੍ਹ ਬਹੁਤ ਜ਼ਿਆਦਾ ਗਲਤ ਚੀਜ਼ਾਂ ਵੀ ਆ ਗਈ ਹੋਈਆਂ ਨੇ ਨਾ। ਇਹ ਚੀਜਾਂ ਜਦਾ ਵੀ ਬੜਾ ਅਸਰ ਸਾਡੇ ਟਾਈਮ ਤਾਂ ਅਸੀਂ ਕਿੰਨੀ ਕਿੰਨੀ ਮਾਰ ਪੈਂਦੀ ਹੁੰਦੀ ਸੀ ਸਾਨੂੰ ਸਕੂਲਾਂ ਚੋਂ, ਅੱਜ ਕੱਲ ਟੀਚਰਸ ਅੱਜ ਕੱਲ੍ਹ ਟੀਚਰਸ ਹੱਥ ਈ ਨੀ ਲਾ ਸਕਦੀਆਂ ਬੱਚਿਆਂ ਨੂੰ
ਕੁਛ ਭੈਣ ਸਰੀਰ ਜਾਨ ਵੀ ਦੇ ਨੇ ਕਿ ਨਾ ਬੱਚਿਆਂ ਦੇ ਖੁਰਾਕਾਂ ਈ ਨੀ ਰਹੀਆਂ ਫਾਸਟ ਫੂਡ ਇੰਨਾ ਖਾਂਦੇ ਪਏ ਨੇ ਘਰ ਦੀ ਚੀਜ਼ਾਂ ਕੋਈ ਖਾਂਦਾ ਨੀ ਹੈਗਾ।
ਹਾਂਜੀ ਉਹ ਤਾਂ ਹੈ ਈ ਐ।
ਕਿਸੇ ਨੂੰ ਮੈਂ ਕਹਿ ਰਿਆ ਅੱਧਾ ਘੰਟਾ ਧੁੱਪੀ ਚ ਖੜਾ ਖੜਾ ਕਰਦੋ ਉਹ ਬੇਹੋਸ਼ ਹੋ ਜਾਂਦਾ।
ਅੱਧਾ ਘੰਟਾ ਤੁਸੀਂ, ਤੁਸੀਂ ਪੰਜ ਮਿੰਟ ਨੀ ਖੜ ਸਕਦੇ ਸਕਦੇ ਇਹਨਾ ਨੂੰ ਅੱਧਾ ਘੰਟੇ ਤੇ ਬੜੀ ਦੂਰ ਦੀ ਗੱਲ ਐ।
ਹਾਂ ਮੈਂ ਤਾਂ ਅੱਧਾ ਘੰਟਾ ਵੈਸੇ ਜ਼ਿਆਦਾ ਬੋਲ ਗਿਆ ਪੰਜ ਮਿੰਟ ਖਾਲੀ ਪੰਜ ਮਿੰਟ ਦਾ ਟਾਈਮ ਨੀ ਹੁੰਦਾ ਤੇ ਅੱਖਾਂ ਲਾਲ ਹੋ ਜਾਂਦੇ ਨੀਚੇ ਗਿਰ ਜਾਂਦੇ ਨੇ।
ਹਾਂ ਸਹੀ ਐ।
ਤੇ ਸਭ ਕੁਛ ਕੀ ਗਿਆ ਖੁਰਾਕ ਉੱਤੇ ਡਿਪੈਂਡ ਹੈਗਾ ਭੈਣ। ਘਰ ਦਾ ਕੁਝ ਜਿਹਨਾਂ ਨੇ ਖਾਣਾ ਹਰੀ ਸਬਜ਼ੀਆਂ ਨੀ ਖਾਣੀ ਦੁੱਧ ਦਈ ਨੀ ਖਾਣਾ, ਬਾਰ ਦਾ ਫਾਸਟਫੂਡ ਖਾਣਾ ਬੱਚਿਆਂ ਨੇ ਅਤੇ ਹੋਣਾ ਐਈਓ ਹੋਣਾ।
ਖੁਰਾਕਾਂ ਹੈ ਨੀ ਅਤੇ ਪੜ੍ਹਾਈਆਂ ਤਾਂ ਬੋਝ ਨੇ ਬੱਚਿਆਂ ਦੇ ਸਿਰ 'ਤੇ ਇੰਨੇ
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਪਿਛਲਾ
ਮੈਂ ਕਹਿੰਦਾ ਭੈਣ ਬੜਾ ਬੁਰਾ ਹਾਲ ਐ ਪਰ ਪੜ੍ਹਾਈ ਆ ਪੜ੍ਹਾਈ ਆ ਮੈਂ ਕਹਿੰਦਾ ਜੀ ਥਰਡ ਕਲਾਸ ਦੇ ਬੱਚਾ ਇਸ ਟਾਈਮ ਸਾਡੇ ਟਾਈਮ ਦੇ ਹਿਸਾਬ ਨਾਲ ਦਸਵੀਂ ਕਲਾਸ ਦੀ ਪੜ੍ਹਾਈ ਕਰ ਕਰਦੇ ਪਏ ਨੇ ਉਹਨਾਂ ਦੇ ਬੈਗ ਇੰਨੇ ਭਾਰੀ ਭਾਰੀ ਹੁੰਦੇ ਨਾ ਭੈਣ ਕਿ ਸਾਡੇ ਵਕਤ ਤਾਂ ਬੰਦਾ ਚੱਕੇ ਵੀ ਨਾ।
ਜੇ ਸੋਚਿਆ ਜਾਏ ਜੇ ਸੋਚਿਆ ਜਾਏ ਤਾਂ ਇੱਕ ਗੱਲੋਂ ਇਹਨਾਂ ਦੀ ਪੜ੍ਹਾਈ ਜਿਹੜੀ ਚੱਲਦੀ ਪਈ ਨਾ ਬੜੀ ਅੱਛੀ ਚੱਲਦੀ ਪਈ ਇਹਨਾਂ ਦੇ ਸਕੂਲਾਂ ਦੇ ਵਿੱਚ। ਪਰ ਇੱਕ ਸਿਰਫ ਫੀਸਾਂ ਤੋਂ ਮਾਰ ਖਾਂਦੇ ਨੇ। ਖਾਂਦੇ ਨੇ ਬਈ ਇਹ ਚੀਜ਼ ਥੋੜ੍ਹੀ ਇਹਨਾਂ ਨੂੰ ਕਰਨੀ ਚਾਹੀਦੀ ਵੀ ਕਿ ਹਿਸਾਬ ਦੀ ਰੱਖਣ।
ਇਹ ਭੈਣ ਐ ਨੀ ਇਹ ਨਾ ਹਾਂਜੀ ਹਾਂਜੀ। ਪੜ੍ਹਾਈ ਦਾ ਤਾਂ ਜਵਾਬ ਨੀ ਹੈਗਾ, ਸਾਡੇ ਟਾਈਮ ਇੰਨੀ ਸੁਵਿਧਾ ਨਹੀਂ ਸੀ ਜਿੰਨੀ ਟਾਈਮ ਵਿੱਚ ਚ ਹੈਗੀ ਐ।
ਨਾ ਜੀ ਨਾ ਅੱਜ ਸਾਡੀ ਗ੍ਰੈਜੂਏਸ਼ਨ ਕੀਤੀ ਤੇ ਬੱਚਿਆਂ ਦੇ ਪੰਜਵੀਂ ਦੇ ਬਰਾਬਰ ਵੀ ਹੈਨੀ।
ਬਿਲਕੁਲ ਠੀਕ ਕਹਿ ਰੀ ਐ ਭੈਣ ਬਿਲਕੁਲ ਠੀਕ ਹੈ ਜੀ।
ਹੋ ਕੇ ਇੰਨੀ ਇੰਗਲਿਸ਼ ਮਾਰਦੇ ਨੇ ਸਾਨੂੰ ਗ੍ਰੈਜੂਏਸ਼ਨ ਕਰਕੇ ਨਾ ਆਦੀ ਹੋਵੇ।
ਹਾਂ ਨਾ ਆਦੀ ਹੋਏ ਪਰ ਭੈਣ ਚੱਕਰ ਤਾਂਈਓ ਪੈ ਗਿਆ ਨਾ ਪੜ੍ਹਾਈ ਇਹ ਤੇ ਸਾਡੀ ਤਨਖਾਹ ਅੱਜ ਵੀ ਉਨੀ ਐ ਜਿੰਨੀ ਅੱਜ ਪਹਿਲੇ ਹੈਗੀ ਸੀ। ਲੇਕਿਨ ਖਰਚਾ ਕਿੱਥੇ ਜਾ ਰਿਹਾ। ਖਰਚਾ ਤਾਂ ਰੁਕਦਾ ਨੀ ਨਾ ਪਿਆ ਨਾ ਹੁਣ ਜਿੰਨਾ ਉੱਚਾ ਸਕੂਲ ਹੋਏਗਾ ਮੀਡੀਅਮ ਸਕੂਲ ਸਕੂਲ ਵੀ ਅੱਜ ਕੱਲ੍ਹ ਖਰਚੇ ਉੱਚੇ ਦੇ ਬਰਾਬਰ ਰੱਖੇ ਨੇ
ਮਹਿੰਗਾਈ ਦੇ ਹਿਸਾਬ ਨਾਲ ਦੇਖੋ ਖਰਚੇ ਤਾਂ ਵੱਧਣੇ ਨੇ ਜੀ।
ਹੂੰ ਬਸ ਉਹੀ ਪਹਿਲੇ ਕਹਿੰਦੇ ਸੀ ਨਾ ਮਾਪੇ ਸਾਡੇ ਦਾਦੇ ਪੜਦਾਦੇ ਤੇ ਚਾਰ-ਚਾਰ ਪੰਜ-ਪੰਜ ਬੱਚੇ ਵੀ ਪਾਲ ਲੈਂਦੇ ਸੀ ਅੱਜ ਦਾ ਮਾਂ ਪਿਓ ਦੇ ਇੱਕ ਬੱਚੇ ਬੱਚੇ ਵੀ ਪਾਲ ਲਵੇ ਓਹ ਈ
ਅ ਉਹੀ ਬਹੁਤ ਸਹੀ ਐ, ਉਹ ਭਲਾ ਅ ਟੈਮ ਸ ਸੀਗਾ ਓਹ ਜਦੋਂ, ਇੰਨੇ- ਇੰਨੇ ਬੱਚੇ ਸੀ, ਉਹ ਵੀ ਪੜ੍ਹ ਜਾਂਦੇ ਹੁੰਦੇ ਸੀ।
ਓਹ ਵੀ ਪੜ੍ਹ ਜਾਂਦੇ ਸੀ, ਪਤਾ ਵੀ ਨਹੀਂ ਚੱਲਦਾ ਸੀ ਉਹਨਾਂ ਦਾ, ਕਿ ਇਸ ਟਾਈਮ ਧੀ ਜੰਮੀ, ਤੇ ਵਿਆਹ ਵੀ ਹੋ ਗਿਆ।
ਬਿਲਕੁਲ ਜੀ ਬਿਲਕੁਲ।
ਕੇ ਨਹੀਂ ਜੀ, ਅੱਜ ਦੇ ਟਾਈਮ ਹਰ ਚੀਜ, ਬੜੀ ਔਖੀ ਹੈਗੀ ਏ।
ਬਹੁਤ ਔਖਾ ਜੀ, ਅੱਜ ਕੱਲ੍ਹ ਬੱਚਿਆਂ ਦੇ ਸ਼ੌਂਕ ਹੀ ਬੜੇ ਮਾੜੇ ਨੇ। ਬੱਚਿਆਂ ਨੂੰ ਵੱਡੇ ਸਕੂਲਾਂ 'ਚ ਪਾਉਣਾ, ਤੇ ਇਹਨਾਂ ਦੀ ਡਿਮਾਂਡਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ।
ਕਿਸ ਦੀ ਮੈਂ ਨਾ
ਹਰ ਚੀਜ਼, ਚਲੋ ਮੈਨੂੰ ਨਾ ਕੋਲ ਆ ਰਹੀ ਹੈ ਵਿੱਚ
ਅੱਛਾ ਭੈਣ, ਚੱਲ ਠੀਕ ਹੈ ਭੈਣ, ਚੰਗਾ ਲੱਗਿਆ ਤੇਰੇ ਨਾਲ ਗੱਲ ਕਰਕੇ।